ਹੈਲੋ।
ਹੈਲੋ।
ਹੂੰ।
ਸਤਿ ਸ੍ਰੀ ਅਕਾਲ ਜੀ।
ਠੀਕ,
ਹਾਂਜੀ ਠੀਕ ਆ, ਅਸੀਂ ਤੁਸੀਂ ਠੀਕ ਹੋ? ਹੋਰ ਤੁਹਾਡੇ ਨਿਆਣੇ ਠੀਕ ਹੋ ਗਏ ਨੇ, ਠੀਕ ਨੇ ਤੁਹਾਡੇ ਨਿਆਣੇ
ਹਾਂਜੀ-ਹਾਂਜੀ ਮੈਂ ਕਿਹਾ ਤੁਸੀ ਤੇ ਫੋਨ ਲਾ ਨੀ। ਭੈਣਜੀ ਨੇ ਯਾਦ ਨੀ ਕਰਨਾ ਉਹਨਾ ਕਿਹਾ ਚਲੋ, ਆਪਾਂ ਯਾਦ ਕਰ ਲਈਏ। ਕਫੀ ਦੇ ਨਾ ਹੋਗੇ, ਨੂੰ ਗੱਲਬਾਤ ਨੀ ਹੋਈ ਭੈਣ ਜੀ।
ਹਾਂਜੀ-ਹਾਂਜੀ ਤੁਹਾਨੂੰ ਪਤਾ ਹੀ ਹਾਂ, ਫੇਰ ਘਰ ਦਾ ਕੰਮ ਹੋ ਜਾਂਦਾ ਨਾ, ਫੇਰ ਵੇਲੇ ਹੀ ਨਹੀਂ ਹੁੰਦੀ ਘਰ ਦਾ ਘਰਾਂ ਤੋਂ।
ਸਕਦੇ ਆ, ਜਿਨਾਂ ਨੂੰ ਛੁੱਟੀਆਂ ਪਈਆਂ ਨਾ ਜਵਾਕਾਂ ਦੀਆਂ ਤਾਂ ਕਰਕੇ ਕੁਛ ਤਿਆਰ ਨੀ ਮਿਲਿਆ। ਸਭ ਨੂੰ ਹਾਂਜੀ।
ਹਾਂਜੀ, ਨਿਆਣੇ ਵੀ ਤੰਗ ਕਰਦੇ ਨੇ ਨਾ ਨਿੱਕੀ ਨਿੱਕੀ।
ਹਾਂਜੀ। ਹਾਂਜੀ-ਹਾਂਜੀ ਪੂਰੇ ਦਿਨ ਘਰ ਕਹਿ ਕੇ ਆਹ ਬਣਾਲੋ ਉਹ ਬਣਾਲੋ ਆਹੀ ਲੱਗਾ ਰਹਿੰਦਾ ਸੀ। ਵਿਆਹ ਕਰਕੇ ਭੱਜੀ।
ਹਾਂਜੀ-ਹਾਂਜੀ।
ਹਾਂਜੀ, ਲੁਧਿਆਣੇ।
ਹਾਂਜੀ ਨਿਆਣੇ ਤੇ ਜਾਗਦੇ ਪੈਂਦੇ ਆ ਕਿੱਦਰ ਸੁਣਦੇ ਨੇ ਬਾਰਾਂ ਇੱਕ ਵਜੇ ਤੋਂ ਪਹਿਲੇ।
ਹੂੰ।
ਸਾਨੂੰ ਨਿੰਦਰ ਆਉਂਦੀ ਹੈ, ਇਹਨਾਂ ਨੂੰ ਨਿੰਦਰ ਨੀ ਆਉਂਦੀ। ਹਾਂਜੀ ਅਸੀਂ ਰੋਟੀ ਖਾ ਲਿੱਤੀ, ਅਸੀਂ ਸੁੱਕੇ ਆਲੂ ਬਣਾਏ ਸੀ। ਨਾਲ ਰੋਟੀਆਂ ਲਾ ਦਿੱਤੀਆਂ ਹੈ।
ਹੂੰ ਆ ਬਜ਼ਾਰ ਵੀ ਪਤਾ ਨੀ, ਕਿਹੜੀ ਚਾਂਪ ਦੀ ਆਉਂਦੀ ਹੈ। ਜਿਵੇਂ ਮਲਾਈ ਚਾਂਪ। ਉਹ ਲੈ ਕੇ ਆਏ ਨੇ ਜੀ ਬਸ ਅਸੀਂ ਬਾਹਰ ਦੇ ਖਾਂਦਿਆਂ ਇਹਨਾਂ ਨੇ। ਉਹ ਖਾ ਕੇ ਘਰੇ ਮੈਂ ਮੂੰਗੀ ਦੀ ਦਾਲ ਬਣਾਈ ਸੀ ਨਾਲ। ਪ੍ਰਸ਼ਾਦੇ ਲਾਏ ਸੀ ਜੀ ਦੋ ਦੋ ਪ੍ਰਸ਼ਾਦੇ ਛਕ ਗਏ ਨੇ ਜੀ ਬਸ ਸਾਰੇ। ਮੈਂ ਕਿਹਾ, ਉਹਨਾ ਚਿਰ ਭੈਣ ਜੀ ਨੂੰ ਯਾਦ ਕਰ ਲਈਆ ਫੋਨ ਫਾਨ ਕਰ ਲਈਏ ਭੈਣ ਜੀ ਨੇ ਯਾਦ ਨੀ ਕਰਨਾ। ਅਸੀਂ ਪਰਲੀ ਜਗਾਂ 'ਚ।
ਹਾਂਜੀ-ਹਾਂਜੀ ਤੁਸੀਂ ਨਿਆਣਿਆਂ ਨੂੰ ਬਹਾ ਦੋ ਨਾ ਦੇਖਲੋ, ਪਤਾ ਨਹੀਂ ਕਿਵੇਂ ਹੱਥਾਂ ਨਾਲ ਬਣਾ ਕੇ ਦਿੰਦੇ ਨੇ। ਅਸੀਂ ਆਪੇ ਬਣਾ।
ਹਾਂਜੀ। ਹੂੰ।
ਤੁਸੀਂ ਆਪੇ ਬਣਾ ਲਏ ਫਿਰ ਬਾਹਰ ਦਾ ਤੁਹਾਨੂੰ ਪਤਾ। ਤੋਂ ਜੇ ਕਿਵੇਂ ਬੀੜੀ ਵਾਲੇ ਹਾਥ ਲੱਗੇ ਹੁੰਦੇ, ਦਾ ਜਾ ਉਹਦੇ ਤੰਬਾਕੂ ਵਾਲੇ ਹਾਥ। ਹੁੰਦੇ ਨੇ।
ਨਹੀਂ ਹੈਗੀ, ਸਾਨੂੰ ਤਾਂ ਪੈ ਗਈਏ। ਕੈੇ ਕੈਸੇ ਨਿਆਣੇ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਨਿਆਣੇ ਜਿਹੜੇ ਪਾਪਾ ਜਨ ਬਾਹਰ ਗਏ ਨੇ ਬਾਪ ਉਹ ਨਾਲ ਆਪਣੇ ਬਸ ਬਾਪੂ ਨੂੰ ਜਾਣ ਅਸਤੇ ਬਾਪੂ ਲੈ ਜਾਓ। ਤੁਹਾਨੂੰ ਪਤਾ ਬਾਪੂ ਕਿੱਥੇ ਮੁੜਦਾ ਬਾਪੂ ਵੀ ਬਾਪੂ ਦਾ ਚਾੜਿਆ ਨਿਆਣੇ ਨੂੰ ਵਿਗਾੜਨ ਵਾਲੇ ਬਾਪੂ ਬੈਠਾ ਏਹ ਪਰਾਂ
ਹਾਂਜੀ-ਹਾਂਜੀ ਨਿਆਣੇ ਮੰਨਦੇ ਵੀ ਨੀ ਨਾ।
ਹੂੰ। ਵੈਸੇ ਤੇ ਤੁਹਾਨੂੰ ਪਤਾ ਹੀ ਆ ਹਰ ਜਗਾ ਬੰਦਾ ਤੇ ਹੁੰਦਾ ਹੀ ਆ ਵਿਗਾੜਨ ਵਾਲਾ ਨਿਆਣਿਆਂ ਨੂੰ ਜਾਂ ਮਾਂ ਹੋਏਗੀ ਜਾਂ ਤੇ ਬਾਪੂ ਹੋਏਗਾ, ਉਹ ਤੇ ਸਾਡੇ ਘਰੇ ਤੇ ਮਾਂ ਤੇ ਕੈਬ ਰੱਖੀ ਹੋਈ ਏ। ਬਾਪੂ ਨੇ ਵਿਗਾੜਿਆ ਹੋਇਆ ਨਿਆਣਿਆਂ ਨੂੰ ਬਸ ਜੋ ਮੂੰਹ ਕਢਿਆਉ ਡਿਮਾਂਡ ਪੂਰੀ ਕਰ ਦਿੰਦੇ ਨੇ ਜੇਵੈ। ਹੋਰ ਸੁਣਾਓ ਜੀ?
ਹੋਰ ਤੁਸੀਂ ਅੰਮ੍ਰਿਤਸਰ ਜਾਂਦੇ ਹੋ ਸੀ।
ਹਾਂਜੀ-ਹਾਂਜੀ ਬਦਾ ਜੀ ਹਰ ਮੀਨੇ ਗੱਲ ਜਾਨੀ ਪਿਛੇ ਤਾਂ ਹਰ ਮਹੀਨੇ ਜਾਂਦੇ ਸੀ ਜ ਬਸ ਹੁਣ ਰਹਿ ਗਿਆ ਮੀਨਾ ਛੋਟਾ ਹੀ ਨਾ ਮਣਾ ਹੋਏਆ ਫਨ ਪਿੱਛੇ ਦੇਨ ਦੋ ਸਾਲ ਦਾ ਹੋ ਗੇਆ ਜੇ। ਬਸ ਨਿਆਣਾ ਛੋਟਾ ਇਸ ਕਰਕੇ ਜਾ ਨਹੀਂ ਪਾਈਦਾ, ਜੀ ਅਸੀਂ ਪਿੱਛੇ ਗਏ ਸੀ ਜੀ। ਇਸਨੇ ਸੱਚਖੰਡ। ਮਤਲਬ ਦਰਬਾਰ ਸਾਹਿਬ ਜਾਓ, ਸੱਚਖੰਡ ਹੀ ਹੋਇਆ ਤੇ। ਇੰਨਾ ਆਨੰਦ ਹੈ, ਮੈਂ ਕਿਹਾ ਤੁਹਾਨੂੰ ਜਾ ਕੇ ਨਾ। ਮੈਂ ਤੇ ਜਦੋਂ ਗਈ ਸੀ, ਮੈਂ ਤੇ ਮੇਰਾ ਆਪਣੇ ਆਪ ਹੀ ਅੱਥਰੋਂ ਆਉਣ ਲੱਗ ਪਏ ਸੀ ਅੱਖਾਂ ਚੋਂ। ਜਦੋਂ ਵੀ ਉਹਨਾਂ ਦੇ ਦਰਸ਼ਨ ਕਰੇ, ਅੱਖਾਂ ਚੋਂ ਅੱਥਰੋਂ ਆ ਜਾਂਦੇ ਨੇ ਪਤਾ ਨੀ ਐਸਾ। ਕੀ ਬਾਤ ਹੈ, ਕੀ ਹੈਗਾ ਉੱਥੇ ਪਤਾ ਨੀ ਬਸ ਮੱਥਾ ਟੇਕਣ ਦੀ ਦੇਰ ਹੈ। ਜੋ ਵੀ ਅੰਦਰੋ ਜੀ ਕੁਛ ਵੀ ਆਪਣੀ ਦਿਲ ਦੀ ਗੱਲ ਐ, ਓਸਦੇ ਪਿਓ ਦੇ ਅੱਗੇ ਰੋ ਲਈਦਾ ਬਸ। ਹਾਂ ਦੁੱਖੜੇ ਆਪਣੇ ਰੋ ਲਈਦੇ, ਓਸਦੇ ਅਗੇ ਨਾ ਸਕੂਨ ਮਿਲਦਾ ਪੁੱਛੋ ਈ ਨਾ ਵਸੀ ਫੇਰ, ਆਪਾਂ ਸ਼ਹੀਦਾਂ ਸਾਹਿਬ ਜਾਈਦਾ ਜੀ ਦਰਬਾਰ ਸਾਬ ਮੱਥਾ ਟੇਕ ਫੇਰ ਦੋਬਾਰਾ ਸਾਨਨ ਵਗੈਰਾ ਕਰਕੇ ਨਾ, ਦਰਬਾਰ ਸਾਹਿਬ ਮੱਥਾ ਟੇਕ ਤੇ ਸ਼ਹੀਦ ਸਾਹਿਬ ਲੰਘ ਜਾਦੇ ਆ ਜੀ, ਸ਼ਹੀਦਾ ਸਾਹਿਬ ਮੱਥਾ ਟੇਕ ਲਈਦਾ ਓਦੇ ਪਾਪ ਵੀ ਕਰ ਲਈਦਾ। ਤੇ ਬਸ ਉਥੋਂ ਜੀ ਕਹਿੰਦੇ ਨਾ ਓਥੋਂ ਅ ਇੱਥੇ ਦੀ ਯਾਤਰਾ ਸਾਡੀ ਨਾ ਦਰਬਾਰ ਸਾਹਿਬ ਦੀ ਤਦ ਲੱਗਦੀ ਐ, ਜਦ ਆਪਾਂ ਬਾਬਾ ਟਲ ਰਾਏ ਸਾਹਿਬ ਹੋ ਕੇ ਆਈਏ। ਓਥੇ ਤਾ ਹਵਾ ਟੀਕੀ ਹੋਏ ਹਨੀ, ਇਹ ਤੇ ਕਹਿੰਦੇ ਨਾ ਕਿ ਜੋ ਸਾਨੂੰ ਰੋਟੀ ਨੀ ਹੈਗੀ ਨਾ ਖਾਣ ਨੂੰ ਤੇ ਕੈਦੇ ਜੇਨੂ ਰੋਟੀ ਚਾਈਦੀ ਹੁੰਦੀ ਨਾ, ਓਤ ਬਾਬਾ ਤੇ ਇਦਾਂ ਹੀ ਗੁਰਦੁਆਰੇ ਜਾ ਕੇ ਕੋ, ਬਾਬਾ ਟਲ, ਪੱਕੀ ਪਕਾਈ ਘੱਲ ਜਿਸ ਦਾ ਵਿਆਣਾ ਹੁੰਦਾ ਹੋਏ ਨਾ ਕੈਂਦੇ ਓਥੇ ਈ ਜਾ ਕੇ ਆਈ ਗੁਰਦੁਆਰੇ ਅੱਗੇ ਕਓ ਬਾਬਾ ਢਲ ਪਕਾਉਣ ਵਾਲੀ ਘਲ, ਅੱਛਾ ਜੀ ਜਿਹਨੂੰ ਮਾਇਆ ਦੀ ਘਾਟ ਹੋ ਗਈ ਏ, ਪੈਸਿਆਂ ਦੀ ਕਮੀ ਹੋਈ ਪਈ ਐ, ਕਰਜ਼ੇ ਚੜੇ ਪਏ ਨੇ ਜੀ
ਹਾਂਜੀ-ਹਾਂਜੀ।
ਉਹ ਬੋਲੋ ਜਾ ਕੇ ਉੱਥੇ ਬਾਬੇ ਦਾੀ ਗੁਰਦੁਆਰੇ ਅੱਗੇ ਮੱਥਾ ਮੱਥਾ ਟੇਕੇ ਬਾਬਾ ਢੱਲ, ਮਾਇਆ, ਮਾਇਆ ਦੇ ਗੱਫੇ ਘੱਲ। ਹਾਂਜੀ ਉੱਥੇ ਆ ਸ਼ਬਦ ਬੋਲੋਗੇ ਨਾ, ਤੇ ਕੈਦੇ ਨੇ ਇੱਕਸੋ ਦਸ ਪਰਸੈਂਟ ਬਾਬਾ ਜੀ ਤੁਆਡੀ ਆਵਾਜ਼ ਸੁਣਨਗੇ, ਉੱਥੇ ਤੇ ਸੱਚੀ ਮਤਲਬ ਪਰਮਾਤਮਾ ਬੈਠਾ ਹੋਇਆ।
ਹਾਂਜੀ।
ਹੂੰ। ਨਾਲੇ ਓਥੇ ਕਮਰੇ ਵੀ ਤੁਆਨੂੰ ਇਝ ਹੈਗੇ ਨੇ ਏਨੇ ਸੋਨੇ ਸਾਫ ਪਰ ਏਨੇ ਵਧੀਆ ਮਿਲ ਜਾਂਦੇ ਨੇ ਕਿਰਾਇਆ ਵੀ ਜ਼ਿਆਦਾ ਨੀ ਹੈਗਾ ਜੀ, ਅੰਦਰ ਗੁਰਦੁਆਰੇ ਦੇ ਅੰਦਰ ਈ ਮਿਲਣਗੇ ਤਾਨੂੰ। ਅਪਣੀ ਏ ਮਾਤਾ ਗੰਗਾ ਨਿਵਾਸ ਹੈਗਾ ਬਾਬਾ ਦੀਪ ਸਿੰਘ ਹੈਗਾ, ਮਾਤਾ ਕੋਲ਼ਾ ਜੀ ਨਿਵਾਸ ਹੈਗਾ। ਉਹ ਤੇ ਬੜੇ ਸਾਰੇ ਗੁਰਦੁਆਰੇ ਦੇ ਅੰਦਰ ਈ ਬਣੇ ਦੇ ਨੇ ਜੀ।
ਹਾਂਜੀ-ਹਾਂਜੀ, ਤੁਹਾਡੇ ਦਰਸ਼ਨ ਸ‌ਈ ਹੋ ਜਾਂਦੇ ਫੇਰ, ਸੰਗ ਹਾਂਜੀ-ਹਾਂਜੀ! ਦਸ ਦਸ ਨੀ ਹੁੰਦਾ?
ਹਾਂਜੀ-ਹਾਂਜੀ ਬਸ ਤੇ ਹੁੰਦਾ ਹੀ ਹੈ ਜੀ ਬਸ ਦੇਖੋ, ਵਾਲਿਆਂ ਦੇ ਵੱਜਦੇ ਨੇ ਜੋ ਰਾਸ਼ ਚ ਧੱਕੇ ਵੱਜਦੇ ਨਾ ਸੰਗਤ ਵਿੱਚ ਧੱਕੇ ਵੱਜਦੇ ਨੇ ਵੱਜਦੇ ਨੇ। ਉਹੀ ਕਿਸਮਤ ਵਾਲਿਆਂ ਨੂੰ ਵਰਦੇ ਨੇ ਜੀ ਪਤਾ ਨੀ ਕਿਸ ਦੇ ਵਿੱਚ ਰੱਬ ਨੇ ਆਪਣਾ ਹੱਥ ਮਾਰਿਆ ਹੋਏ। ਕੁਛ ਨੀ ਪਤਾ ਦੀ ਇਹ ਦੇਖ, ਕਹਿੰਦੇ ਨੇ ਇੱਕ ਕਹਾਵਤ ਕਿਸੇ ਕੋ ਸੁਣੀ। ਸੱਚੀ ਹੋਈ ਪਈ ਹੈ, ਘਟਨਾ ਇਹ ਗੱਲ ਸੁਣੀ ਹੈ ਕਿਸੇ ਕੋਲ ਕਿ ਇੱਕ ਨਾ ਬੀਬੀ ਹੁੰਦੀ ਸੀ, ਸੁੰਦਰਤ ਲਾਈਨ ਦੇ ਵਿੱਚ ਲੱਗੀ।
ਹਾਂਜੀ-ਹਾਂਜੀ।
ਉਹ ਬਹੁਤ ਕਾਬ ਆ ਰਹੀ ਸੀ। ਬਈ ਲੋਕੀ ਸੰਗਤ ਧੱਕੀ ਮਾਰ ਰਹੇ ਨੇ, ਬੀ ਧਕਾ ਨਾ ਮਾਰੋ। ਕਾ ਲੱਗ ਰਿਹਾ, ਆੜ੍ਹ ਜੀ ਲੱਗ ਰਹੀ, ਕੂਹਣੀ ਵੱਜ ਰਹੀ ਓਹਨੂੰ ਤੇ ਪਿੱਛੇ ਕਰੀ ਜਾਂਦੀ। ਉਹਨੂੰ ਸੀਟ ਚ ਕੋ ਨਾ ਨਿਆਣਾ ਨੀ ਹੁੰਦਾ, ਵੈਸੇ ਉਹਨੂੰ ਦਿੱਕਤ ਹੈਗੀ ਸੀ ਤੇ ਨਿਆਣਾ ਨ ਹੁੰਦਾ ਵੈਸੇ ਤੇ ਕਹਿੰਦੇ ਨੇ ਸ ਦੇ ਧੱਕਿਆਂ ਦੇ ਵਿੱਚ ਜਾ ਰਹੀ ਸੀ, ਤੇ ਵਾਰ-ਵਾਰ ਕਹੀ ਜਾਂਦੀ ਆ ਵੀ ਮੈਨੂੰ ਧੱਕੇ ਦਾ ਮਾਰੋ ਮੈਨੂੰ ਜਿ ਮੈਨੂੰ ਰੋਣ ਮੈਨੂੰ ਦੁੱਖ ਹੈਗਾ, ਮੈਨੂੰ ਧੱਕੇ ਨਾ ਮਾਰੋ ਜੇ ਐਸਾ ਮੈਂ ਕਹਿੰਦੀ ਹੋ, ਐ ਐਸਾ ਧੱਕਾ ਰੱਬ ਨੇ ਮਾਰਿਆ ਗੁਰੂ ਰਾਮਦਾਸ ਜੀ ਮਹਾਰਾਜੀ ਨੇ। ਧੱਕਾ ਮਾਰਿਆ ਆ ਕੇ ਮੈਂ ਕਹਿਣੀ ਇੱਧਰੋਂ ਸਨਾਨ ਕਰਕੇ ਗਈ ਹੈ, ਉਹਦੀ ਉੱਥੇ ਧੱਕਾ ਜੋ ਵਜਿਆ ਉਹਦੀ ਪੇਟ ਐਸੀ ਦਰਦ ਉਠੀ ਹੈ, ਜੋ ਹਸਪਤਾਲ ਲੈ ਗਏ ਉਹਨੂੰ ਟੇਕਣ ਤੋਂ ਬਾਅਦ ਮੱਥਾ ਕਿੰਨੀ ਦਰਦ ਵਿੱਚ ਟੇਕਿਆ ਉਸ ਜਤਾਨੀ ਨੇ। ਉਸ ਬੀਬੀ ਨੇ ਦਰਦ ਵਿੱਚ ਮੱਥਾ ਟੇਕ ਕੇ ਆਈ ਹੈ। ਉਸ ਤੋਂ ਬਾਅਦ ਉਹਨੂੰ ਘਰ ਤਾਂ ਲੈ ਗੇ ਦਰਦ ਦੇ ਵਿੱਚ, ਤੇ ਫਿਰ ਜਾ ਕੇ ਦਿਖਾਇਆ ਜੀ ਕਹਿੰਦੇ ਨੇ ਜੀ ਬਈ ਤੁਹਾਡਾ ਤਾਂ ਨਿਆਣਾ ਹੋਣ ਵਾਲਾ ਹੈ ਤੁਸੀਂ ਤੇ ਪ੍ਰੈਗਨੈਂਟ ਹੈਗੇ ਹੋ। ਵੀ ਕਹਿੰਦੇ ਨੇ ਐਸਾ ਠੇਡਾ ਵਜਿਆ ਰੱਬ ਨੇ ਧੱਕਾ ਵਜਾਯਾ। ਤੇ ਤਾਂਹੀ ਕਹਿੰਦੇ ਨੇ ਸੰਗਤ ਤੋਂ ਡਰੋ ਨਾ, ਹਾਂਜੀ ਹਾਂਜੀ।
ਹਾਂਜੀ ਜਿਦੇ ਵੀ ਮਨ ਨੂੰ ਸ਼ਰਧਾ ਹੋਣੀ ਚਾਹੀਦੀ ਏ ਬਸ।
ਹਾਂਜੀ ਹਾਂ ਸਹੀ ਗੱਲ ਗੁੰਮ ਮੱਚਿਆ ਪਯਾ ਘਾਰ। ਚੱਲੋ ਵਾਪਸ ਕਿੱਥੇ ਲਿਆਏ ਔ ਭੀੜਾਂ ਦੇ ਵਿੱਚ ਉਹ ਭੀੜ ਨੀ ਹੈਗੀ ਜੀ। ਉਹ ਤੇ ਪਿਓ ਦਾ ਪ੍ਰਸ਼ਾਦ ਹੈ ਧੱਕੇ ਨਾ ਪਿਓ ਦੀ ਦੇਣ ਹੈ ਉਹ ਤਾਂ। ਪਤਾ ਨੀ ਕਿਸ ਧੱਕੇ ਦੇ ਵਿਚ ਤੁਵਾਨੁ ਪ੍ਰਸ਼ਾਦ ਮਿਲਜੇ।
ਔ ਦਰਬਾਰ ਸਾਹਿਬ ਕਿੰਨੇ ਮਤਲਬ ਕਿੰਨੇ ਘੰਟੇ ਬਾਦ ਦਰਸ਼ਨ ਹੋ ਜਾਂਦੇ ਆ?
ਲੱਗ ਜਾਂਦੇ ਨੇ ਜੀ ਜਿਵੇਂ ਆਪਾਂ ਸਵੇਰੇ ਸਵੇਰੇ ਆਪਾਂ ਤਾਂ ਵੈਸੇ ਸਵੇਰੇ ਸਨਾਨ ਕਾਰ ਕੇ ਲਾਗ ਜੀ ਦਾ ਜੀ। ਅੰਮ੍ਰਿਤ ਵੇਲੇ ਤਰੈ ਵਜੇ ਢਾਈ ਵਜੇ ਕੋਲ ਪਾਲਕੀ ਸਾਹਿਬ ਆਂਦੀ ਆ ਜੀ ਚਾਰ ਵਜੇ ਕੋਲ ਪਾਲਕੀ ਸਾਹਿਬ ਦੇ ਨਾਲ ਦਰਸ਼ਨ ਕਰਕੇ ਫੇਰ ਮੱਥਾ ਟੇਕ ਦਾ ਜੀ। ਲੇਕਿਨ ਉਹਦੇ ਨਜ਼ਾਰੇ ਨੇ ਮੈਂ ਕਹਿੰਨੀ ਹਾਂ ਸਕੂਨ ਈ ਸਕੂਨ। ਆਨੰਦ ਆ ਜਾਂਦਾ ਜਾਪ ਕਰਾਂਦੇ ਨੇ ਸਤ ਨਾਮ ਵਾਹਿਗੁਰੂ। ਇੰਨਾ ਵਧੀਆ ਲੱਗਦਾ ਕੀ ਪੁੱਛੇ ਨਾਜੀ ਸਕੂਨ ਹੈ ਇੱਕ ਸਕੂਨ ਇਥੇ। ਫੇਰ ਉੱਥੇ ਸ਼ਹੀਦਾਂ ਸਾਹਿਬ ਦੇ ਬਾਹਰ ਕੱਪੜਿਆਂ ਦੀ ਦੁਕਾਨਾਂ ਲੱਗਦੀਆਂ ਹੈ ਜੋ ਸਸਤੀਆਂ ਕੱਪੜਿਆਂ ਦੀ ਦੁਕਾਨਾਂ ਨੇ ਸੂਟਾਂ ਦੀ ਦੁਕਾਨਾਂ ਲਾ ਲੋ,
ਹਾਂਜੀ-ਹਾਂਜੀ।
ਮੈਂ ਕਹਣੀ ਆਂ ਦੋ ਦੋ ਸੋ ਦੇ ਧੱਕੇ ਖਾ ਰਹੇ ਨੇ ਸੂਟ ਦੋ ਦੋ ਸੋ ਰੂਪੇ ਚ।
ਹਾਂਜੀ ਹਾਂਜੀ ਉਥੇ ਕਹਿੰਦੇ ਜਲੀਆਂ ਬਾਗ ਵੀ ਹੈਗਾ ਜਿੱਦਾਂ ਗੋਲੀ ਵਗੈਰਾ ਚਲੀ ਸੀ।
ਜਲੀਆਂ ਵਾਲੇ ਬਾਗ ਵਿੱਚ ਪ੍ਰੋਜੈਕਟਰ ਲਾ ਦਿੱਤਾ ਉਹਨਾਂ ਨੇ। ਤੇ ਓਹਦੇ ਚ ਨਾ ਸਾਰਾ ਤੁਵਾਡਾ ਇਤਿਹਾਸ ਦੱਸਦੇ ਨੇ ਜੀ। ਸਾਡੇ ਸਿੱਖੀ ਬਾਰੇ ਸਾਰੇ ਤਿਉਹਾਰਾਂ ਆਪਣੇ ਨਿਆਣੇ ਨੂੰ ਜ਼ਰੂਰ ਲੈ ਕੇ ਜਾਓ ਹੋਰ ਉਹ ਪ੍ਰੋਜੈਕਟਰ ਤੇ ਉਹਨਾਂ ਨੂੰ ਫ਼ਿਲਮ ਵਿਖਾਓ ਸਾਡੇ ਸਿੱਖੀ ਬਾਰੇ ਕੀ ਮਹੱਤਵ ਹੈ ਸਾਡੀ ਸਿੱਖੀ ਦੇ ਬਾਰੇ ਹਾਂਜੀ ਸਾਡੇ ਨਿਆਣਿਆਂ ਨੂੰ ਸਮਰਥ ਬਖਸ਼ਣਗੇ ਬਾਬਾ ਜੀ ਹੋਰ ਉਹਨਾਂ ਨੂੰ ਬੱਚਿਆਂ ਨੂੰ ਪਤਾ ਲੱਗਗੇਏ ਸਾਡੇ ਸਿੱਖਣਾ ਕੀ ਹੋਇਆ ਪਹਿਲੇ ਟਾਈਮ ਵਿੱਚ
ਹਾਂਜੀ-ਹਾਂਜੀ।
ਹਾਂਜੀ ਜਿਵੇਂ ਤੁਸੀਂ ਆਪਣੇ ਨਿਆਣਾ ਨੂੰ ਲੈ ਕੇ ਜਾਓ ਇੱਕ ਵਾਰੀ ਉਹਨਾਂ ਨੂੰ ਵੀ ਤਾਂ ਪਤਾ ਲੱਗੇ, ਤੁਵਾਡੇ ਬਾਬਾ ਜੀ ਨੂੰ ਕਿ ਕੀ ਹੋਯਾ ਤੁਵਾਡੇ ਬਾਬਾ ਜੀ ਨੇ ਕੀ ਕੀ ਤਿਆਗਯਾ? ਸਿੱਖੀ ਪਿੱਛੇ ਅੱਜ ਦੇ ਟੈਮ ਚ ਕੋਈ ਸਿੱਖੀ ਤਿਆਗ ਦੇਗਾ ਕੋਈ ਨੀ ਤਿਆਗਦਾ ਜੀ।
ਕੋਈ ਨ ਤਿਆਗਦਾ ਜੀ ਕੋਈ ਨੀ ਤਿਆਗਦਾ।
ਹਾਂਜੀ। ਅੱਜ ਕਾਲ ਦੇ ਵਾਲ ਕਟਾ ਲੈਣਗੇ ਆਪਣੀ ਜਾਣ ਨੀ ਗਵਾਨ ਗੇ ਜੀ, ਅੱਜ ਕਾਲ ਤੇ ਐਹ ਹੋ ਗਯਾ ਵੈਸੇ।
ਹਾਂਜੀ ਹਾਂਜੀ।
ਨਾਲੇ ਨਾ ਉੱਥੇ ਪਾਪੜ ਵੀ ਬੜੇ ਮਸ਼ਹੂਰ ਨੇ ਜਦੋਂ ਵੀ ਜਾਇਓ ਪਾਪੜ ਜ਼ਰੂਰ ਲੈ ਕੇ ਆਇਓ ਅੰਬਰਸਰ ਦੇ। ਪਾਪੜ ਓਏ ਹੋਏ ਕਰਾਰੇ ਕਾਲੀ ਮਿਰਚਾਂ ਵਾਲੇ ਪਾਪੜ। ਆਪ ਮੈਂ ਕਹਿਣਦੀ ਮੂੰਗ ਨੀ ਲੈਂਦੇ ਸੀ ਇੰਨੇ ਸਵਾਦ ਹੁੰਦੇ ਨੇ
ਜਦੋਂ ਤੁਸੀਂ ਜਾਂਦੇ ਹੋ ਹੋਰ ਫਿਰ ਲੈ ਕੇ ਆਉਂਦੇ ਹੋ ਸੀ ਪਾਪਾ
ਹਾਂਜੀ -। ਹਾਂਜੀ
ਤੋਂ ਕਿੰਨੇ ਦਾ ਪੈਕੇਜ ਮਿਲ ਜਾਂਦਾ ਤੁਹਾਨੂੰ ਪਾਪੜਿਆਂ ਦਾ
ਪਾਪੜ, ਸਾਰੇ ਤਰ੍ਹਾਂ ਦੇ ਪਾਪੜ ਹੈਗੇ ਨੇ ਜੀ ਤੁਹਾਡੀ ਤੁਹਾਡੇ ਕੋਲ ਹੈਗਾ ਨਾ ਕੀ ਤੁਸੀਂ ਕਿਵੇਂ ਜਿਹਾ ਲੈਂਦੇ ਪਾਪੜ ਵਧੀਆ ਤੇ ਲਿਆਂਦੇ ਸਸਤੇ ਤ ਸਸਤੇ ਵੀ ਹੈਗੇ ਨੇ ਉਹ ਸਾਰੇ ਤਰ੍ਹਾਂ ਦੇ ਪਾਪ- ਪਾਪੜ ਹੈਗੇ ਵੀ ਮਤਲਬ ਅਹ ਮੈਂ ਤੇ ਵੈਸੇ ਲੈ ਕੇ ਆਈ ਸੀ ਪਿੱਛੇ ਪਾਪੜ ਛੇ ਸੌ ਰੁਪਏ ਕਿੱਲੋ ਪਾਪੜ ਲਏ ਸੀਗੇ ਜੋ ਇਹਨੀ ਵੀ ਕਾਲੀ ਮਿਰਚਾਂ ਕਰਾਰੇ ਅੱਛਾ ਉੱਥੋਂ ਬੜੀਆਂ ਲੋ ਜੀ ਦਾਲਾਂ ਵਾਲੀ ਬੜੀਆਂ ਮੈਂ ਕਹਿੰਦੀ ਹਾਂ ਖਿਚੜੀ ਬਣਾਓ ਪਾ ਕੇ ਏਡੀ ਸਵਾਦ ਬਣਦੀ ਕਹਿੰਦੇ ਨੇ ਜਿਹਨੂੰ ਤਰੀ ਵਾਲੇ ਚਾਵਲ ਵਗੈਰਾ ਪਾ ਲੋ ਉਹਦੇ ਚ ਸਵਾਦ ਬੰਦੇ ਆਲੂ ਸਬਜ਼ੀ ਬਣਾਈ ਉਹਦੇ ਚ ਬੜੀਆਂ ਪਾਲੀਆਂ ਜੀ ਆਮ ਪਾਪੜ ਲੈ ਕੇ ਆਓ ਆਮ ਪਾੱਪੜ ਇੰਨੇ ਸਵਾਦ ਨੇ ਖੱਟੇ ਮਿੱਠੇ ਜੀ ਉਹ ਉਹ ਬਹੁਤ ਸਵਾਦ ਨੇ ਬਣਦੇ ਉੱਧਰ ਦੇ ਇੱਕ ਵਾਰੀ ਹਾਂ ਅੰਮ੍ਰਿਤਸਰ ਚਸੀ ਜਦੋਂ ਵੀ ਜਾਇਓ ਨਾ ਅੰਮਬਰਸਰ ਦੇ ਕੁਲਚੇ ਛੋਲੇ ਜ਼ਰੂਰ ਖਾ ਕੇ ਆਇਓ ਤੁਹਾਡੇ ਮੂੰਹ ਨੀ ਲੱਥਣਗੇੇ ਤੁਸੀਂ ਕਹੋਗੇ ਦੁਬਾਰਾ ਮੈਂ ਚਕਣੇ ਨੇ ਜੀ ਇੰਨੇ ਸਵਾਦ ਹੁੰਦੇ ਨੇ ਜੀ
ਕੋਈ ਨੀ ਜੀ, ਠੀਕ ਹੈ ਹਾਂਜੀ
ਚਲੋ ਭੈਣਜੀ ਮੈਂ ਫਿਰ ਕਰਦੀ ਹਾਂ ਜੀ ਠੀਕ ਹੈ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ